ਹੈਲੋ,
ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ। ਕੀ ਹਾਲ -ਚਾਲ।
ਵਧੀਆ ਤੁਸੀਂ ਸੁਣਾਓ ਠੀਕ ਹੋ?
ਬਸ ਵਧੀਆ। ਹਾਂਜੀ, ਤੁਸੀਂ ਠੀਕ ਹੋ?
ਹਾਂਜੀ, ਵਧੀਆ।
ਹੋਰ ਘਰ ਪਰਿਵਾਰ ਸਭ ਠੀਕ- ਠਾਕ ਹੈ।
ਹਾਂਜੀ, ਸਭ ਠੀਕ ਤੁਸੀਂ ਸਡੇ ਠੀਕ ਨੇ ਸਾਰੇ।
ਹਾਂਜੀ। ਸਭ ਵਧੀਆ ਸਭ ਠੀਕ -ਠਾਕ ਹੋਰ ਕੀ ਕਰਦੇ ਪਏ ਸੀ।
ਬਸ ਬੈਠੇ ਹੀ ਸੀ ਤੁਹਾਡਾ ਖਿਆਲ ਆ ਗਿਆ ਤੁਹਾਨੂੰ ਫੋਨ ਲਾ ਲਿਆ।
ਅੱਛਾ- ਅੱਛਾ ਹੋਰ ਬੱਚੇ ਠੀਕ ਨੇ।
ਹਾਂਜੀ। ਸਾਫ਼ ਸਫ਼ਾਈ ਰੱਖਣੀ ਅੱਜ ਕੱਲ ਕਿੰਨੀ ਜ਼ਰੂਰੀ।
ਹਾਂਜੀ। ਬਹੁਤ ਜ਼ਿਆਦਾ ਜ਼ਰੂਰੀ ਹੈ।
ਸਾਨੂੰ ਰੋਜ਼ ਨਹਾਣਾ ਚਾਹੀਦਾ ਹੈ ਖਾਣ ਤੋਂ ਪਹਿਲੇ ਹਮੇਸ਼ਾ ਹੱਥ ਹੋਣੇ ਚਾਹੀਦੇ ਨੇ ਖਾਣ ਤੋਂ ਬਾਅਦ ਵੀ ਹੱਥ ਧੋਣੇ ਚਾਹੀਦੇ ਨੇ।
ਹਾਂਜੀ -ਹਾਂਜੀ ਸਹੀ ਗੱਲ ਹੈ ਬਿਲਕੁਲ।
ਹੋਰ।
ਸਫ਼ਾਈ ਤੇ ਬਹੁਤ ਜ਼ਰੂਰੀ ਹੈ ਆਸ ਪਾਸ ਦੀ ਵਿੱਚ ਸਫਾਈ ਹੋਣੀ ਚਾਹੀਦੀ ਹੈ ਘਰ ਦੇ ਬਾਹਰ। ਜਿਸ ਤਾਂ ਕੁਛ ਡਸਟਬਿਨ ਨਹੀਂ ਹੁੰਦੇ ਏਦਾਂ ਹੀ ਕੂੜਾ ਸੁੱਟ ਦਿੰਦੇ ਨੇ ਲੋਕੀ।
ਹਾਂਜੀ, ਜਿੰਨੀ ਅਸੀਂ ਸਾਫ਼ ਸਫ਼ਾਈ ਰੱਖ ਜਿੰਨੀ ਅਸੀਂ ਸਾਫ਼ ਸਫ਼ਾਈ ਰੱਖਾਂਗੇ ਉਓਨੀੇ ਹੀ ਸਾਨੂੰ ਘੱਟ ਬਿਮਾਰੀਆਂ ਹੋਣਗੀਆਂ। ਉਨੀ ਸਾਡੀ ਹੈਲਥ ਤਬੀਅਤ ਸਾਡੀ ਠੀਕ ਰਹੇਗੀ।
ਹਾਂਜੀ। ਸਹੀ ਗੱਲ ਹੈ ਬਿਲਕੁਲ। ਬੱਚਿਆਂ ਦਾ ਵੀ ਸ ਸਾਫ਼- ਸਫ਼ਾਈ ਰੱਖਣੀ ਚਾਹੀਦੀ। ਬੱਚਿਆਂ ਦੇ ਜਦੋਂ ਸਕੂਲ ਤੋਂ ਆਉਣ ਹੱਥ ਧੋ ਆਉਣੇ ਚਾਹੀਦੇ ਨੇ।
ਹਾਂਜੀ ਹਾਂਜੀ। ਡੇਲੀ ਨਹਾਉਣਾ ਚਾਹੀਦਾ। ਕਈ ਲੋਕ ਰੋਜ਼ ਨਹੀਂ ਨਹਾਉਂਦੇ। ਬੱਚਿਆਂ ਨੂੰ ਡੇਲੀ ਨਵਾਉਣਾ ਚਾਹੀਦਾ ਹੈ ਖਾਸ ਕਰਕੇ।
ਹਾਂਜੀ, ਹੁਣ ਵੈਸੇ ਵੀ ਗਰਮੀ ਬਹੁਤ ਹੈ ਬੱਚਿਆਂ ਨੂੰ ਤੇ ਰੋਜ਼ ਹੀ ਨੂੰ ਆਉਣਾ ਚਾਹੀਦਾ। ਸੀਨੇ ਦੀ ਵੀ ਬਹੁਤ ਜ਼ਿਆਦਾ
ਹਾਂਜੀ। ਹਾਂਜੀ।
ਘਰ ਵੀ ਹਮੇਸ਼ਾ ਡਸਟ ਡਸਟਿੰਗ ਵਗੈਰਾ ਕਰਦੀ ਰਹਿੰਦੀ ਜੇ ਕਿਸੇ ਨੂੰ ਐਲਰਜੀ ਵੀ ਹੋ ਜਾਂਦੀ ਡਸਟਿੰਗ ਨਾਲ ਇਸ ਚੀਜ਼ਾਂ ਨਾਲ ਗੰਦਗੀ ਅਗਰ ਰੱਖ। ਰੱਖਾਂਗੇ। ਤੇ ਉਹਦੇ ਨਾਲ ਅਲਰਜੀ ਵਗੈਰਾ ਵੀ ਹੋ ਜਾਂਦੀ ਹੈ ਬੱਚਿਆਂ ਨੂੰ। ਇਸ ਲਈ ਘਰ ਵੀ ਸਫ਼ਾਈ ਹਮੇਸ਼ਾ ਹਾਂਜੀ, ਡਸਟ ਸਟਿੰਗ ਤੇ ਰੋਜ਼ ਹੀ ਕਰਨੀ ਚਾਹੀਦੀ ਹੈ।
ਹਾਂਜੀ, ਉਹਥ ਮਤਲਬ ਡਸਟ ਨੀ ਰਹੇਗੀ ਘਰ ਵਿੱਚ। ਬੱਚਾ ਹੁਣ ਖੇਡਦਾ ਪਿਆ ਉਹਦੇ ਹੱਥ ਲਗਾ ਲਏ ਫਿਰ ਉਸਂ ਹੱਥਾਂ ਨਾਲ ਖਾ ਲੈਂਦਾ। ਫਿਰ ਅਲਰਜੀ, ਇਨਫੈਕਸ਼ਨ ਹੋ ਜਾਂਦਾ ਹੈ। ਫੇ
ਹਾਂਜੀ, ਸਹੀ ਗੱਲ ਹੈ। ਇੱਦਾਂ ਹੀ, ਫਰਸ਼ ਵਗੈਰਾ 'ਚ ਵੀ ਮਤਲਬ ਡਿਟੋਲ ਦੇ ਹੀ ਸਪਰੇਅ ਕਰਨੀ ਚਾਹੀਦੀ। ਕਿ ਬੱਚਾ ਚੱਲ, ਅਗਰ, ਬੈਠ ਥੱਲੇ ਪੂੰਜੇ ਵੀ ਬੈਠਾ ਆ। ਤੇ ਚੱਲ ਬੱਚਾ ਹੈਂ। ਮੂੰਹ ਚ ਵੀ ਪਾਉਂਦਾ, ਤੇ ਨੁਕਸਾਨ ਨਹੀਂੀ ਦਿੰਦੇ।
ਹਾਂਜੀ, ਇਹ ਫਿਰ ਅੱ ਡਿਟੋਲ ਕਿੰਨਾ ਚੱਲਦਾ ਪਿਆ, ਅੱਜ ਕੱਲ੍ਹ ਹਰ ਹਰ ਯਊਜ਼ ਕਾਰਨ ਇਹ, ਇੱਕ ਨੀਡ ਬਣ ਗਈ ਹੈ। ਸਾਡੀ,
ਹਾਂਜੀ, ਸਹੀ ਹੋਰ ਕੀ ਹੁਣ, ਅੱਜ ਕੱਲ੍ਹ, ਤੇ ਹੈ। ਉਹ, ਅੱਜ ਕੱਲ੍ਹ, ਚਲਦੇ ਪ ਹੈਂਡ ਵਾਸ਼ ਵੋਸ਼ ਚਲ ਸੈਨੀਟਾਈਜ਼ਰ ਬਹੁਤ ਚੱਲਦਾ ਪੈਨੇ। ਹਰ ਸ਼ੋਪ 'ਤੇ ਜਾਓ ਸੈਨੀਟਾਈਜ਼ਰ ਕਰੋ।
ਹਾਂਜੀ। ਸਕੂਲ ਵੀ ਬੱਚੇ ਸੈਨੀਟਾਈਜ਼ਰ ਲੈ ਕੇ
ਹਾਂਜੀ। ਹਾਂਜੀ -ਹਾਂਜੀ ਬਿਲਕੁਲ।
ਸੌ ਲੈ ਕੇ ਜਾਂ ਸੌ ਪੇਪਰ ਹੁੰਦੇ ਨੇ। ਹਾਂਜੀ। ਅਸੀਂ ਸਾਫ਼ ਰਵਾਂਗੇ ਤੇ ਟਾਈਮ ਫਿਰ ਸਵਸਥ ਰਹਾਂਗੇ ਸਾਫ- ਸੁਥਰੇ ਰਵਾਂਗੇ।
ਹਾਂਜੀ। ਘਰ ਡਇੰਗ ਸਹੀ ਗੱਲ ਐ। ਡਸਟ ਅੱਧੀ ਤੇ ਡਸਟਿੰਗ ਨਾਲ ਹੀ ਬਿਮਾਰੀਆਂ ਲੱਗੀਆਂ ਹੋਈਆਂ ਨੇ। ਐ ਗੰਦਗੀ ਦੇ ਨਾਲ ਹੀ
ਹਾਂਜੀ। ਹੁਣ ਲੋਕੀ ਬਾਹਰ ਕੂੜਾ- ਕੂੜਾ ਸੁੱਟ ਦਿੰਦੇ ਨੇ। ਕੋਈ ਉਠਾਉਂਦਾ ਹੀ ਨਹੀਂ। ਉਹਦੇ ਘਰ ਕਿ ਕਿੰਨੀ ਹੋਰ ਮਤਲਬ, ਕਿ ਕੂੜਾ ਸੜ ਜਾਂਦਾ ਏ ਕਚਰਾ ਪਿਆ ਪਿਆ, ਸੁੜਦਾ ਰਹਿੰਦਾ। ਉਹਦੀ ਬੁਆ ਆਦੀ ਰਹਿੰਦੀ ਏ।
ਹਾਂਜੀ, ਉਹਦੇ ਨਾਲੀ ਤੇ ਬਹੁਤ ਸਹੀ ਗੱਲ ਹੈ। ਬਿਲਕੁਲ
ਸਾਨੂੰ, ਮਤਲਬ ਕਿ ਆਪਣਾ ਪੂਰਾ, ਇੱਕ ਇਕੱਠਾ ਕਰਕੇ ਰੱਖਣਾ। ਚਾਹੀਦਾ ਹੈ, ਜਗ੍ਹਾ ਡਸਟਬਿਨ ਹਰ ਜਗ੍ਹਾ ਹੋਣੇ, ਜ਼ਰੂਰੀ ਨੇ
ਸਹੀ ਗੱਲ ਹੈ। ਡਸਟਬਿਨ ਤਾਂ ਬਹੁਤ ਜ਼ਰੂਰੀ ਸਰਕਾਰ ਵੱਲੋਂ, ਜਿਸ ਤਰ੍ਹਾਂ ਵੱਡੇ ਵੱਡੇ ਡਸਟਬਿਨ। ਘਰ ਦੇ ਬਾਹਰ ਹੀ ਲਗਵਾਉਣੇ ਚਾਹੀਦੇ, ਕਿ ਮੈਨੂੰ ਸਾਰਾ ਕੂੜਾ, ਉਹਦੇ ਵਿੱਚ ਪਾਉਣ। ਲੋਕੀ ਏਦਾਂ ਹੀ ਸੁੱਟ ਜਾਂਦੇ ਨੇ, ਫਿਰ ਉਹ
ਨਾਲੇ ਕੂੜੇ ਲਈ ਗੱਡੀ ਵੀ ਨਹੀਂ ਆਂਦੀ ਰੋਜ਼, ਕਦੀ- ਕਦੀ ਗੈਪ ਹੋ ਜਾਂਦਾ, ਕਦੀ ਨਹੀਂ ਆਂਦੇ ਨੇ। ਕਦੀ ਹੜਤਾਲ ਕਰਕੇ ਬਹਿ ਜਾਂਦੇ ਨੇ ਕੂੜੇ ਆਲੇ।
ਹਾਂਜੀ, ਉਹੀ ਤੇ ਇਹਨਾਂ ਨੇ ਸਰਕਾਰ ਨੂੰ ਚਾਹੀਦਾ ਨਾ, ਕਿ ਰੋਜ਼ ਹੀ ਭੇਜਣ।
ਹਾਂਜੀ, ਹੋਰ
ਤੁਹਾਡੇ ਉੱਥੇ ਵੀ ਮਤਲਬ ਗੰਦਗੀ ਰਹਿੰਦੀ, ਜਾਂ ਸਫ਼ਾਈ ਰਹਿੰਦੀ ਐ ਤੁਹਾਡੇ ਬਾਹਰ।
ਨਹੀਂ ਇਥੇ ਸਫ਼ਾਈ ਰਹਿੰਦੀ, ਇੱਥੇ ਆਂਦੇ ਨੇ, ਪਰ ਸਾਨੂੰ ਅਗਰ ਕਦੀ ਕਦਾਰ ਨਾਲੀਆਂ ਬੰਦ ਹੋ ਜਾਂਦੀਆਂ ਨੇ, ਫੋਨ ਕਰਨਾ ਪੈਂਦਾ ਏ।
ਅੱਛਾ-ਅੱਛਾ, ਨਾਲੀਆਂ ਬੰਦ ਵੀ ਹੋ ਜਾਂਦੀਆਂ ਨੇ, ਤੁਹਾਡੇ ਇੱਥੇ।
ਹਾਂਜੀ,
ਤੇ ਉਹ ਫੇਰ ਕੂੜਾ ਨੀ ਚੁੱਕਣ ਆਂਦੇ ਹੋਣੇ ਕੋਈ।
ਹਾਂ, ਫਿਰ ਫੋਨ ਕਰਵਾ ਦਿੰਦੇ ਨੇ। ਅੱਜ- ਕੱਲ੍ਹ ਐਂ ਵੀ ਬੜਾ ਵਧੀਆ ਹੋ ਗਿਆ, ਕਿ ਅਗਰ ਕੁਛ ਹੋ ਜਾਂਦਾ ਹੈ, ਗੰਦ ਨੀ ਹੁੰਦਾ, ਤੇ ਫੋਨ ਕਰਵਾ ਦਿੰਦਾ, ਔਨਲਾਈਨ ਇੱਕ ਓਨਲਾਈਨ ਰਿਕੁਐਸਟ ਪੈ ਜਾਂਦੀ ਐ, ਕਿ ਆ ਫੋਨ ਕਰ ਲੈਂਦੇ ਆਂ ਅਸੀਂ। ਹੋਰ ਹੈਲੋ, ਹੈਲੋ, ਹੈਲੋ ਹੈਲੋ, ਹੈਲੋ ਹੈਲੋ,